ਹਾਂਜੀ ਰਾਾਜੀੀ
ਸਤਿ ਸ੍ਰੀ ਅਕਾਲ ਜੀ ਕੀ ਹਾਲ
ਵਧੀਆ ਵਧੀਆ ਤੁਸੀਂ ਸੁਣਾਓ
ਹਾਂ ਬਸ ਜਦੋਂ ਹਮ ਯਾਦ ਆ ਜਾਏ ਤੇ ਫੇਿਰ ਯਾਦ ਕਰਨਾ ਹੀ
ਹਾਂ ਹਾਂ ਬਿਲਕੁਲ ਅਸੀਂ ਆਪ ਤੁਹਾਨੂੰ ਯਾਦ ਕਰਦੇ ਸੀ ਮੈਂ ਕਿਹਾ ਤੁਸੀਂ ਅਸੀਂ ਆਏ ਨੀ ਕਿੰਨਾ ਟਾਈਮ ਹੋ ਗਿਆ
ਹਾਂ ਬਸ ਗਰਮੀ ਬਹੁਤ ਪੈ ਰਹੀ ਹੈ ਨਾ ਗਰਮੀ ਕਰਕੇ ਨਿਕਲਣਾ ਬੜਾ ਮੁਸ਼ਕਿਲ ਹੋ ਚੁੱਕਾ
ਹਾਂ ਗਰਮੀ ਤਾਂ ਦੇਖੋ ਸਾਡੇ ਇੱਥੇ ਵੀ ਬੜੀ ਪੈ ਰਹੀ ਹੈ ਹੁਣ ਅਸੀਂ ਏਸੀ ਲਵਾਇਆ ਨਵਾਂ
ਅੱਛਾ ਮੁਬਾਰਕਾਂ ਫੇਰ ਤੇ ਬਹੁਤ ਧਿਆਨ
ਹਾਂ ਤਾਂ ਹੀ ਅਸੀਂ ਕਿਹਾ ਸੀ ਚਲੋ ਤੁਸੀਂ ਆਉਂਦੇ
ਹਾਂ ਹਾਂ ਕੋਈ ਨੀ ਕੋਈ ਨੀ ਆਪੇ ਫੇਿਰ ਵੇਖਾਂਗੇ ਚੱਕ ਚਰ ਜਦੋਂ ਕਦੇ ਲੱਗਾ ਜ਼ਰੂਰ ਆਾਂਗੇ ਜਦੋਂ ਕਦੇ ਲੱਗਾ ਬਾਹਨਾ ਨਿਕ ਇਕਲਨ ਆੁੰਂਦਾ ਜਾਓ ਤੇ ਇੱਕ ਦਿਨਤੇ ਫਿਰ ਆਪਣਾ ਕੰਮ ਕਰੀ ਦਾ ਤੇ ਦੂਜੇ ਦਿਨ ਝਾੜੇ ਬਸ
ਹਾਂਜੀ ਹਾਂਜੀ ਹਾਂ ਉਹ ਤੇ ਹੈ ਦੇਖੋ ਸਫ਼ਰ ਬੜਾ ਲੰਬਾ ਨਾ
ਤਰ ਕੋਈ ਛੁੱਟੀਆਂ ਛੁੱਟੀਆਂ ਹੈ ਨੀ ਕਿਧਰੇ ਕੋਈ ਜਾਣ ਆਉਣ ਦਾ
ਹਾਂ ਅਸੀਂ ਸੋਚਿਆ ਸੀ ਅਸੀਂ ਨਾ ਅੰਮ੍ਰਿਤਸਰ ਦਾ ਸੋਚਦੇਸੀ ਮੈਂ ਚਲੋ ਸਾਰੇ ਇਕੱਠੇ ਹੋ ਕੇ ਨਾ ਦਰਬਾਰ ਸਹਿ ਚੱਲੇ ਹਾਂ ਤੇ ਉੱਥੇ ਆਪਣਾ ਸ਼ਹੀਦਾਂ ਦਾ ਗੁਰਦੁਆਰਾ ਹੈ ਨਾ ਸ਼ਹੀਦਾਂ ਦਾ ਉੱਥੇ ਨਾ ਮੈਂ ਕਹਿੰ ਚਲੋ ਚੁਪਹਿਰਾ ਸਾਹਿਬ ਕੱਟਣ ਤੇ ਦਿਲ ਸੀ ਤੇ ਮੈਂ ਕਿਹਾ ਚਲੋ ਇਸ ਹਫ਼
ਇਹ ਜਿਹੜੇ ਪਿੱਛੇ ਜੇ ਥੋੜਾ ਜਿਹਾ ਐਕਸੀਡੈਂਟ ਆਟੋ ਚ ਪਾ ਸਹਿਬ ਉੱਧਰ ਸਹੀ ਗੱਲ ਹੈ ਤੇ ਇਹ ਜਿਹੜਾ ਹੁਣ ਕੱਲ ਫੇਿਰ ਹੋਇਆ ਉਹ ਵੀ ਸਹੀ
ਉਥ ਇੰਨੇ ਸੱਚੇ ਸਥਾਨ ਤੇ ਕੁਛ ਪਾਪੀ ਬੰਦੇ ਵੀ ਨੇ ਤੇ ਕੁਛ ਚੰਗੇ ਬੰਦੇ ਵੀ ਨੇ ਤੇ ਫੇਰ ਦੇਖੋ ਪਾਪੀ ਦਾ ਪਾਪ ਤੇ ਕ ਨਹੀਂ ਪੈਂਦਾ ਨਾ ਕਿਸੇ
ਅੱਛਾ ਅੱਛਾ ਅੱਛਾ
ਹਾਂ
ਅੱਛਾ ਇਹ ਇਹਨਾਂ ਨੂੰ ਵੀ ਇਹੀਓ ਸ਼ੱਕ ਪਇਆ ਸੀ ਕਹਿੰਦੇ ਕਈ ਵੇਖਣੇ ਨਾ ਕਾਂਦੇ
ਹਾਂਜੀ ਹਾਂ ਬਿਲਕੁਲ ਪਤਾ ਕੀ ਗੱਲ ਐ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਭਗਤੀ ਤੇ ਲੋਕ ਪੁੱਠੇ ਕੰਮਾਂ ਚ ਜਿਆਦਾ ਪਏਦੇ ਨੇ ਚੰਗੇ ਪਾਸੇ ਘੱਟ ਨੇ ਬੰਦੇ ਨਹੀਂ ਪਤਾ ਉੱਥੇ ਜਿਹੜਾ ਪਹਿਲਾਂ ਐਕਸੀਡੈਂਟ ਹੋਇਆ ਸੀ ਸੀ ਨਾ ਉਹ ਦੇਖ ਤਾਂ ਵਿਚਾਰੇ ਮਤਲਬ ਬਜ਼ੁਰਗ ਮਾਤਾ ਸੀ ਸੀਗੀਆਂ ਦੋ ਇੱਕ ਬੱਚੀ ਵਿਚਾਰੀ ਮਤਲਬ ਔ ਚਲਾਣਾ ਕਰਗੀ ਤੇ ਆਪਣਾ ਹਾਂਜੀ ਤੇ ਹੁਣ ਕੱਲ ਜਿਹੜੀ ਅੱਗ ਲੱਗੀ ਉਹ ਇਸ ਤਰਾਂ ਖੈਰ ਪਰਮਾਤਮਾ ਦੀ ਕਿਰਪਾ ਹੈ ਕਿਸੇ ਨੂੰ ਕੁਛ ਨੀ ਹੋਇਆ ਚਲੋ ਵਾਹਿਗੁਰੂ
ਵਾਹਿਗੁਰੂ ਸ਼ੁਕਰ ਹੈ ਹਾਂ ਸ਼ੁਕਰ ਹੈ ਵਾਹਿਗੁਰੂ ਦਾ ਵੇਖ ਲਓ ਕੀ ਬਣਾਇਆ ਹੈ ਲੋਕਾਂ ਨੇ ਜਿਸ ਤਰ੍ਹਾਂ ਕੋਈ ਡਰ ਭੋਰਾ ਨਹੀਂ ਹੈ ਰੱਬ ਆਪ ਹੀ ਰੱਬ ਬਣ ਕੇ ਬੈਠੇ ਨੇ ਲੋਕ
ਹਾਂ ਮੈਂ ਕਹਿੰਦਾ ਇੰਨੀ ਚੰਗੀ ਸੀ
ਹਾਂ ਇੰਨੀ ਜਹਾ ਹਾਂ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੂਹ ਵੀ ਵਿੱਚ ਚੰਗਾ ਨੀ ਲੱਗਦਾ ਬਈ
ਹਾਂਜੀ ਅਸੀਂ ਹਾਂਜੀ ਅਸੀਂ ਵੀ ਗਏ ਸੀ ਭੈਣ ਜੀ ਜਦੋਂ ਦੋ ਹਜ਼ਾਰ ਤੇਈ ਚ ਜਦੋਂ ਤੁਸੀਂ ਮਿਲੇ ਸੀ ਸਾਨੂੰ ਹਾਂਜੀ ਹਾਂਜੀ ਬਸ ਉਸ ਤੋ ਬਾਅਦ ਨਾ ਫ਼ਿਰ ਲਾਏ ਦੇ ਸੀ ਪੰਜ ਚੁਪਹਿਰਾ ਸਾਹਿਬ ਰਸੀ ਜੀਨਾ ਨਾ ਲਗਾਏ ਸੀ ਉਹ ਕੁੜੀ ਦੀ ਮਤਲਬ ਨਹੀਂ ਮਹਾਨਤਾ ਸੀ ਉਹਦੀ ਉਹ ਕੁੜੀ ਅੱਜ ਯੂਕੇ ਪਹੁੰਚ ਗਈ ਹਾਂਜੀ ਬਸ ਫਿਰ ਉਹਦਾ ਸਾਥ ਕੀ ਅਸੀਂ ਜਾਣਦੇ ਸੀ ਉਹ ਵਿਚਾਰੀ ਚਲੀ ਗਈ ਹੁਣ ਆਪਣਾ ਹੁਣ ਕੋਈ ਸਾਥ ਨਹੀਂ ਹੁੰਦਾ ਫਿਰ ਆਪਣਾ ਘਰ ਹੀ ਕਰ ਲਈਦਾ ਜਦੋਂ ਦੇਖੋ ਟੈਮ ਮਿਲੇ।
ਆਹ ਉਹ ਤੇ ਗੱਲ ਆ ਚਲੋ ਸ਼ੁਕਰ ਆ ਵਾਹਿਗੁਰ ਦਾ। ਕਿੰਨਾ ਜਪਾ ਦੇੰਦਾ ਨਾਮ ਇਹ ਈ ਬੜਾ ਹੋਰ ਕੀ।
ਤੇ ਹੋਰ ਦੇਖੋ ਸਹੀ ਗੱਲ ਹੈ ਅੱਜ- ਕੱਲ ਨਾਮ ਨੇਈ ਨਾਲ ਜਾਣਾ।
ਬਸ, ਬਸ ਹਾਂ। ਬਸ, ਬਸ ਹਜ਼ੂਰ ਸਾਹਿਬ ਵਾਲੱ ਪਾਸੇ ਸੁਣਿਆ ਤੁਸੀਂ ਜਾਂਣਦੇ ਹੋ ਕੋਈ ਉੱਥੋਂ ਦੀ ਸੁਣਾਓ ਕੋਈ ਗੱਲ?
ਬਸ ਮੈਂ ਅਸੀਂ ਸਲਾਹ ਬਣਾਉਦੇ ਪਏ ਸੀ ਮੈਂ ਤੁਹਾਨੂੰ ਤਾਂ ਹੀ ਮੈਂ ਕਿਹਾ ਚਲੋ ਤੁਹਾਨੂੰ ਵੀ ਕਹੀਏ ਸਾਰੇ ਅਸੀਂ ਇਕੱਠੇ ਹੋ ਕੇ ਨਾ ਸੋਚਦੇ ਸੀ ਬਈ ਇਸ ਵਾਰ ਇਕੱਠੇ ਹੀ ਜਾਣਾ। ਤੇ ਅਪਣਾ ਅਸੀ ਲਾਇਆ ਸੀ ਹੋਰ ਦੂਜੀ ਭੈਣ ਜੀ ਹੈਗੇ ਨੇ ਨਾ ਤੁਹਾਡੇ ਉਹਨਾਂ ਨੂੰ ਵੀ ਫੋਨ ਲਾਇਆ ਸੀ। ਤੇ ਉਹ ਕਹਿੰਦੇ ਸੀ ਬਾਈ ਚਲੋ ਤੁਸੀਂ ਵੱਡੀ ਭੈਣ ਜੀ ਨਾਲ ਗੱਲ ਕਰਲੋ। ਤੇ ਮੈਂ ਕਿਹਾ ਚਲੋ ਤੁਹਾਨੂੰ ਅਸੀਂ ਕਹਿਣਾ ਸੀ। ਤੇ ਤੁਸੀਂ ਚੱਲੋ।
ਹੁਣ ਉਹ ਤੇ ਟਾਈਮ ਦੱਸੋਗੇ ਤ ਏਵੀ ਹੈ ਨਾ ਬਈ ਉਸ ਟਾਈਮ ਸਾਨੂੰ ਹੈ। ਟਾਈਮ ਜਾਂ ਨਹੀਂ ਹੈ।
ਦੇਖੋ ਦੀਵਾਲੀ ਕੋਲ ਲਸ ਕਿ ਜਾਣੈ ਹਣਾ। ਤੇ ਆਪਣਾ ਟਿਕਟਾਂ ਦੋ ਮਹੀਨੇ ਪਹਿਲਾਂ ਆਉਂਦੀਆਂ ਨੇ ਟਿਕਟਾਂ ਕਿਉਂਕਿ ਤੁਹਾਨੂੰ ਪਤਾ ਬੜੀ ਤਦਾਦ ਈੱਚ ਸੰਗਤ ਜਾਂਦੀ ਏ।
ਜੀ-ਜੀ, ਹਮ! ਪਰ ਮੁਸ਼ਕਿਲ ਬਨੂੰ
ਹਾਂ ਫੇਰ ਅਸੀਂ ਕਿਯਾ ਚੱਲੋ ਅਸੀਂ ਹਲੇ ਅਪਣੇ
ਚੱਲੋ ਹਜੇ ਟੈਮ ਹੈ ਨਾ ਸਾਡੇ ਕੋਲ, ਕੇ
ਨਏ ਬਟ ਪਤਾ ਕੀ ਗੱਲ ਏ ਅਸੀਂ ਨਾ ਲਿਸਟ ਬਨਾ ਰਹੇ ਆਂ। ਅਸੀਂ ਤੁਹਾਡਾ ਨਾਮ ਲਿਖਾਂਗੇ ਅਸੀਂ ਉਸ ਹਿਸਾਬ ਨਾ-ਨਾ ਡੱਬਾ ਬੁੱਕ ਕਰਾਂਗੇ ਅ
ਅੱਛਾ-ਅੱਛਾ-ਅੱਛਾ-ਅੱਛਾ!
ਸਾਰੀ ਅਪਣੀ ਸੰਗਤ ਗੁਰੂ
ਹੰ! ਤੇ ਉਹ ਜ਼ਾਦਾ ਮਜ਼ਾ ਆਉਂਦਾ ਉਹ ਜ਼ਾਦਾ ਮਜ਼ਾ ਆਉਂਦਾ ਪੂਰੀ ਸੰਗਤ ਨਾਲ ਉਹ ਤੇ ਬੜਾ ਮਜ਼ਾ ਆਉਂਦਾ, ਵੇਖੋ ਅਗਰ ਜੇ ਗੁਰੂ ਨੇ ਚਾਹਿਆ ਤੇ ਮੈਂ ਜ਼ਰੂਰ ਦ ਸੰਗ ਸਲਾਹ ਕਰਕੇ
ਹਾਂਜੀ, ਤੁਸੀਂ ਭਾਜੀ ਨੂੰ ਪੁੱਛ ਲੈਣਾ।
ਹਾਂ! ਉਹੀ ਮੈਂ ਸਲਾਹ ਸਲੂ ਕਰਕੇ ਤੇ ਇਹਨਾਂ ਕੋਲ ਪੁੱਛਾਂਗੇ ਨਾ! ਬਈ ਇਹਨਾਂ ਦਾ ਕੀ ਵਿਚਾਰ ਹੈ? ਜਾਣ ਦਾ ਜਾਂ ਕੋਈ ਹੋਰ
ਹਾਂਜੀ! ਹਾਂਜੀ! ਬਿਲਕੁਲ ਹਾਂਜੀ! ਉਹ ਤੇ ਹੈ ਦੇਖੋ ਉਹ ਕਹਿਣਗੇ ਤਾਂ ਹੀ ਤੁਸੀਂ ਜਾਣਿਆ ਦੇਖੋ ਅੱਜ ਕੱਲ ਤੁਹਾਨੂੰਤਾ ਤਾਂ! ਮੰਨਨੀ ਪੈਂਦੀ ਸਭ ਦੇ ਘਰ ਪਰਿਵਾਰਾਂ ਚ ਰਹਿਣਾ ਹਾਂ! ਨਾਲੇ ਫੇਿਰ ਅੱਜ ਕੱਲ ਥੋੜਾ ਨਾ ਟਾਈਮ ਦੀ ਵੀ ਉਹ ਹੋਈ! ਦੀ ਦਿੱਕਤ ਕੰਮ ਜਦੋਂ ਚੱਲਦਾ! ਉਦੋਂ ਅਹ ੋੜਾ ਟਾਈਮ ਘੱਟ ਹੁੰਦਾ ਜਦੋਂ ਟਾਈਮ ਹੁੰ
ਕੰਮ ਦੀ ਨੀ ਹੈ! ਉਹ ਗੁਰੂ ਨੇ ਆਪੇ ਸਵਾਰ ਦੇਣੇ ਨੇ ਪਿੱਛੋਂ ਕੰਮ ਦਾ ਕੋਈ ਸਾਨੂੰ ਟੈਨਸ਼ਨ ਨੀ ਹੈ ਬਸ ਜ ਛੋ ਹਾਂ ਕੰਮ ਦੀ ਕੋਈ ਟੈਂਨਸ਼ਨ ਨਹੀਂ ਗੁਰੂ ਆਪ ੇ ਸਾਰੇ ਕਾਰ ਸਵਾਰਦਾ ਉੱਥੇ ਰਹਿ ਕੇ ਵੀ ਉਹਨੇ ਸਾਰੇ ਕੰਮ ਕਰਦੇ ਨੇ ਇੱਥੇ ਰਹਿ ਕੇ ਵੀ ਕੋਈ ਕੰਮ ਨਹੀਂੀ ਆਣਾ
ਹਾਂ! ਇਹ ਗੱਲ ਤੇ ਦੇਖੋ ਸਹੀ ਗੱਲ ਤੁਹਾਡੀ ਸੋਚ ਬੜੀ ਵਧੀਆ ਭੈਣ ਜੀ
ਤਫ ਨਾ ਕਰੋ ਮੇਰੀ
ਬਰ ਸੁ ਦਾ ਹੋਰ ਤਾਂਜੀ ਕੀ ਪਰ ਭੈਣ ਜੀ ਤੁਸੀਂ ਕੀ ਬਨਾਇਆ ਅੱਜ
ਭ ਭੈਣਜੀ ਤੁਹਾਡੀ ਵਾਜ਼ ਨਹੀਂ ਆਂਦੀ ਪੲ
ਉਹ ਕਟਹਲ ਬਨਾਇਆ ਅੱਜ ਅਸੀਂ ਅੱਜ ਅਸੀਂ ਕਟਹਲ ਬਨਾਇਆ
ਅੱਛਾ ਅੱਛਾ ਫਿਰ ਕਿਹੜਾ ਬਨਾਇਆ ਇਆ ਤਲ ਕੇ ਬਣਾਇਆ ਜੇ ਕਿ ਦਹੀਂ ਦਾ ਦਹੀਂ ਦਾ ਤੜਕਾ ਲਾ ਛਡਨਾ
ਦਹੀਂ ਦਾ ਦਹੀਂ ਅੱਜ ਹੈ ਨਈ‌ ਸੀ ਤੇ ਫੇਿਰ ਮੈਂ ਤਲ ਕੇ ਉਬਾਲ ਕੇ ਤਲ ਕੇ ਤੇ ਉਹ ਮਸਾਲਾ ਮਸੂਲਾ ਵੀ ਥੋੜ੍ਹਾ ਬਨਾਇਆ ਤੇ ਮੈਂ ਉਹਦੇ ਚ ਹੀ ਬਨਾਇਆ ਹਾਂ ਉਹਦੇ ਚ ਹੀ ਬਨਾਇਆ
ਠੀਕ ਏ ਬਾਲ ਬੱਚੇ ਬਜ਼ੁਰਗ ਸਾਰੇ
ਹਾਂ ਛੋਟਾ ਬੱਚਾ ਵੇ ਬਸ ਉਹਦੇ ਕਰਕੇ ਨਿਕਲਣਾ ਕਿੱਧਰੇ ਔਖਾ ਹੋ ਗਿਆ ਹੁਣ ਕੋਈ ਕੰਮ ਕਰਦਾ ਕੋਈ ਕੰਮ ਨੀ ਕਰਨ ਦਿੰਦਾ ਅਪਨੀ ਮੰਮੀ ਨੂੰ
ਹਾਂ ਤੇ ਦੇਖੋ ਬੱਚੇ ਈ ਨੇ ਬੱਚੇ ਈ ਤੰਗ ਕਰਨਗੇ ਹੋਰ ਵੱਡੇ ਤੇ ਦੇਖੋ ਵੱਡਾ ਹੋ ਜਾਏਗਾ ਫੇਿਰ ਆਪੇ ਹੀ ਨਿਕਲ ਜਾਏਗਾ ਔਖਾ ਟਾਈਮ ਤੁਹਾਡਾ
ਉਹ ਤੇ ਗੱਲ ਠੀਕ ਏ ਬਿਲਕੁਲ ਸਹੀ ਗੱਲ ਏ, ਗੱਲ ਸਹੀ ਹੈ।
ਹਾਂਜੀ-ਹਾਂਜੀ। ਹੋਰ ਸੁਨਾਓ।
ਹਾਂ ਹਾਂ ਬਸ ਠੀਕ ਏ ਵਧੀਆ ਟੈਮ ਨਿਕਲੀ ਜਾਂਦਾ ਵਰ ਹਾਂ ਥੋੜਾ ਸ਼ਰੀਰ ਵੀ ਐਨਜ ਢਿੱਲਾ ਜਦੋਂ ਦੀਆਂ ਉੱਥੋਂ ਆਈ ਨਾ ਪੇਕੇ ਗਈ ਸੀ ਮੈਂ।
ਅੱਛਾ ਇੱਕ ਮੈਂ ਸੁਨਿਆ ਬਈ ਨਾ ਖਰੇ ਤੁਹਾਡੇ ਪੇਕੇ ਬੜੇ ਚੱਕਰ ਲੱਗਦੇ ਨੇ ਕਦੀ
ਕੀ ਕਰੀਏ ਹਾਂ ਬੜੇ ਮੈਂ ਤੇ ਇੰਨੀ ਸੱਚੀ ਸਾਡੇ ਪੈਹੈ ਕੀ ਚਾਰ ਜੁੜਨ ਨੇ ਜਾ ੲਕ ਕਠੇ ਹੋਣੇ ਨੇ, ਹਾਂ ਸਾਡੇ ਤਾ ਚੱਕਰ ਹੀ ਨਾ ਸੱਚੀ ਇੰਨੀ ਹੋਗੀ ਆ ਨਾ ਪਰੇਸ਼ਾਨ ਬੜੀ
ਦੇਖੋ ਫੇਰ ਅੱਜ ਕੱਲ ਪਤਾ ਕੀ ਗੱਲ ਏ। ਬੰਦਾ ਨਾ ਆਯੇ ਤਾਂ ਵੀ ਫੇਰ ਏ ਆਉਣਾ ਵੀ ਪੈਂਦਾ ਈ ਏ ਦੇਖੋ ਫਿਰ ਚ ਅੱਜ-ਕੱਲ ਵਰਤਨ ਦਾ ਹੀ ਵਰ
ਹਾਂ ਬਸ-ਬਸ, ਹਾਂ ਬਸ ਜੇ ਹੁਣ ਮੈਂ ਨਹੀਂ ਜਾਵਾਂਗੀ ਤਾਂ ਮੇਰੇ ਘਰ ਕੌਣ ਆਏਗਾ, ਉਹ ਕਹੇਗਾ ਮੇਰੇ ਘਰ ਕੋਈ ਆਯਾ ਨਹੀ ਫਲਾਣਾ ਤੇ ਮੈਨੂ ਕੀ ਲੋੜ ਪਈ
ਸਹੀ ਗੱਲ ਹਾਂ ਬਿਲਕੁਲ ਹਾਂਜੀ ਬਿਲਕੁਲ ਦੇਖੋ ਦੇਖਣਾ ਹੀ ਪੈਂਦਾ ਸਾਰਾ ਕੁ ਕੁਛ ਨੀ। ਹਾਂਜੀ, ਮੈਂ ਨਾਲੇ ਮੈਂ ਨਾ ਬੁਟੀਕ ਖੋਲਿਆ ਆਪਣਾ।
ਅੱਛਾ-ਅੱਛਾ।
ਹਾਂਜੀ, ਬਸ ਵੇਸੇ ਹੋ ਗਏ ਨੇ। ਪੰਦਰਾਂ ਕੁ ਦਿਨ ਪਹਿਲੇ ਤਾਂ ਅਸੀਂ ਘਰ ਹੀ ਕੰਮ ਕਰੀ ਦਾ ਹੁਣ ਅਸੀ ਥੋੜਾ ਨਾ ਬੁਟੀਕ ਖੋਲ੍ਹਿਆ ਸੀ ਮੈ ਕਿਹਾ ਚਲੋ ਥੋੜਾ ਕੰਮ ਨੂੰ ਨਾ ਵਧਾਈਏ, ਨਹੀਂ ਪਹਿਲੇ ਤਾਂ ਦੇਖੋ ਘਰ ਵਿਚ ਹੀ ਕਰਦੇ ਸੀ। ਹੁਣ ਥੋੜਾ ਨਾ ਅਸੀਂ ਉਹ ਰੈਨੋਵੇਟ ਕਰਾ ਲਿਤਾ ਏ ਸੀ ਲਗਵਾਇਆ ਨਵਾ ਹੈਣਾ ਥੋੜਾ ਮਤਲਬ ਸੁਧਾਰ ਅਗਲੀ ਤਾਈ ਤੇ ਮੈਂ ਕਿਹਾ ਚਲੋ ਅਸੀਂ ਨਾ ਬਈ ਆਪਣਾ ਥੋੜਾ ਕੰਮ ਵਧਾਣਾ ਸੀ ਮੈਂ ਕਿਹਾ ਚਲੋ ਭੈਣ ਜੀ ਉਹਨਾਂ ਨੂੰ ਦੱਸਦੀਏ ਦੇਖੋ ਤੁਹਾਡੀਆਂ ਹੀ ਅਸ ਫੀਸਾਂ ਨੇ
ਹਾਂ ਨਹੀਂ-ਨਹੀਂ ਵਾਹਿਗੁਰੂ ਹੋਰ ਤਰੱਕੀ ਕੀ ਦੇਵੇ ਗੁਰੂ ਨਾਨਕ ਸਾਹਿਬ ਇੰਨੀ ਦੇਵੇ, ਸੱਚੇ ਪਾਤਸ਼ਾਹ ਦੀ ਠੰਡੀਆਂ ਵਾਹਵਾਂ ਆਣ ਮੇਰੇ ਪੇਕਿਓਂ ਭਰਾਵਾਂ ਦੇ ਕੋਲੋਂ ਭਰਜਾਈਆਂ ਕੋਲੋਂ ਸਭ ਕੋਲ ਹਮ ਬਸ ਠੀਕ ਠਾਕ ਵ ਵਧੀਆ, ਸਭ ਠੀਕ ਠਾਕ ਵਧੀਆ ਮੈਂ ਹੋਰ ਨਾ, ਮੈਂ ਲੈ ਕੇ ਆਈ ਆ ਅੱਗੇ ਗ੍ਰਾਂਹੀਂ ਤੋੜਏ ਮੈਂ ਕਿਹਾ ਚਲੋ ਖਾਂਦੇ ਆਫੁਲਕਾ ਹੁਣ ਮੈਂ ਸੋਚਿਆ ਚ ਗੱਲ ਕਰਕੇ ਤੇ ਫੇਰ ਹੀ ਖਦੇ ਹਾਂ।
ਹਾਂ, ਵਧੀਆ ਕੀਤੀ ਤਾਂ ਤੁਸੀਂ ਨਾ ਸਾਨੂੰ ਯਾਦ ਕਰ ਲਿਆ ਮੈਂ ਵੀ ਤੁਹਾਨੂੰ ਕਹਿਣਾ ਸੀ, ਮੈਂ ਕਿਹਾ ਚਲੋ ਇਸ ਵਾਰ ਤੁਸੀਂ ਆਉਣਾ ਤੇ ਆਪਣੇ ਸੂਟ ਲੈਣਾ ਅਸੀਂ ਤੁਹਾਡੇ ਸੂਟ ਸੀਿਵਾਂਗੇ ਹੁਣ ਅਸੀਂ ਬੁਟੀਕ ਖੋਲਿਆ।
ਅੱਛਾ ਹੂੰ ਗਰਮੀ ਚ ਕਿੱਥੇ ਜਾਣ ਹੁੰਦਾ ਬਾਜ਼ਾਰਾਂ ਦੇ ਵਿੱਚ ਕੱਪੜੇ ਖਰੀਦ ਦੇ ਨਾਸਤੇ ਮੁਸ਼ਕਿਲ ਹੀ
ਤੇ ਫਰ ਚਲੋ ਅਸੀਂ ਤੁਹਾਨੂੰ ਇੱਥੋਂ ਲੈ ਦਵਗੇ ਤੁਸੀਂ ਆਓ ਤੇ ਸਹੀ ਇੱਕ ਵਾਰ ਜਰੂਰ ਆਓ। ਤੁਸੀਂ ਸਾਡੇ ਘਰ ਨਾ ਕਾਫੀ ਟਾਈਮ ਹੋ ਗਿਆ ਭੈਣ ਜ ਤੁਸੀਂ ਆਏ ਸੀ। ਤੁਸੀਂ ਆਏ ਨੀ
ਹਾਂ, ਬੱਸ ਬੱਸ ਨਿਕਲਣ ਨੀ ਆਉਂਦਾ ਕੀ ਕਰੀਏ ਹੁਣ
ਨਹੀਂ, ਉਹੀ ਦੇਖੋ ਅਸੀਂ ਵੀ ਕੁਛ ਨੀ ਕਹਿੰਦੇ ਸਮਝ ਨਿਕਲਦਾ ਨਹੀਂ ਹੁੰਦਾ, ਕੀ ਕਰੀਏ ਹੁਣ? ਹੁਣ ਇੰਨੀ ਦੂਰੋਂ ਆ ਰਹੇ ਹੈ ਦੇਖੋ ਤਿੰਨ ਚਾਰ ਕੰਮ ਹੁੰਦੇ ਬੰਦੇ ਨੂੰ ਕਿੱਥੇ ਆਉਣਾ ਜਿੱਥੇ ਜ਼ਰੂਰੀ ਹੈ ਉੱਥੇ ਤਾਂ ਜਾਣੇ ਜਾਣਾ ਹਨਾ ਸਾਡੇ ਵਰਗੇ ਬੰਦਿਆਂ ਦਾ ਫੇਰ ਚੱਲ ਜਾਂਦਾ ਚਲੋ ਕੋਈ ਨੀ ਅਗਲੀ ਵਾਰ ਹੋ ਆਏ
ਉਹ ਗੱਲ ਨੀ ਹੈਗੀ ਤੁਸੀਂ ਉਹਨਾਂ ਨਾਲ ਗੱਲ ਨਾ ਨਾ ਕਰਿਓ ਨਹ ਗੱਲ ਨਹੀਂ ਹੈਗੀ ਬਟ ਟੈਮ ਹੁੰਦਾ ਇੱਕ ਥੋੜਾ ਟੈਮ ਹੀ ਬੰਦੇ ਨੂੰ ਚਾਹੀਦਾ ਜੇ ਇੱਕ ਦਿਨ ਆਇਆ ਦੂਜੇ ਦਿਨ ਚਲਾ ਜਾਏ - ਉਹ ਵੀ ਬੜਾ ਮੁਸ਼ਕਿਲ ਮੁਸ਼ਕਲ ਹੈ ਇਹ ਇੱਕ ਭਰਾ ਮੇਰਾ ਬਿਮਾਰ ਹੈ ਹਾਂ ਤੇ ਮੈਂ ਹੁਣ ਆਉਣਾ ਸੀ ਇੱਕ ਇੱਕ ਭਰਾ ਮੇਰੇ ਨੇ ਅੱਖਾਂ ਬਣਵਾਈਆਂ ਸੀ ਤੇ ਮੈਂ ਆਉਣਾ ਹੀ ਮੈਨੂੰ ਪਤਾ ਚੱਲਿਆ ਬਈ ਉਹਨਾਂ ਨੇ ਉੱਥੇ ਪਿੰਡ ਗਏ ਹੋਏ ਨੇ
ਹਾਂ ਨਾ ਉੱਥੇ ਗਏ ਸੀ ਬਠਿੰਡੇਓ ਹਾਂ ਮੈਨੂੰ ਨਾ ਮੈਨੂੰ ਵੀ ਪਤਾ ਲੱਗਿਆ ਸੀ ਉਹਨਾਂ ਨੇ ਪਿੰਡੋਂ ਹੀ ਬਣਵਾਈਆਂ ਅੱਖਾਂ
ਹਮ ਉਹ ਫਿਰ ਤਾਂ ਕਰਕੇ ਫਿਰ ਮੇਰਾ ਆਨ ਨੀ ਹੋਇਆ। ਮੈਂ ਸੋਚਿਆ ਚਲੋ ਜਿਹਨਾਂ ਦਾ ਪਤਾ ਕਰਨ ਜਾਣਾ ਤੇ ਫਿਰ ਹੁਣ ਉਹ ਹੀ ਨੀ ਹੈਗੇ।
ਹਾਂ ਇਹ ਵੀ ਦੇਖੋ ਇਹ ਤੇ ਫੇਰ ਕਦੀ ਸਹੀ ਇਹ ਤੁਸੀਂ ਬੜਾ ਵਧੀਆ ਕੀਤਾ ਦੇ ਖੋ ਤੁਸੀਂ ਆਉਂਦੇ ਤੁਹਾਨੂੰ ਤੁਹਾਡੇ ਭਾ ਜੀ ਨਾ ਮਿਲਦੇ। ਫੇਰ ਦੇਖੋ ਕੋਈ ਫਾਇਦਾ ਹੀ ਨਹੀਂ ਸੀ ਚਲੋ
ਨਹੀਂ ਰਾਜੀੇ ਰਹਿਣ ਮੇਰੇ ਭਤੀਜੇ ਸਭ ਰਾ ਜੀ ਰਹਿਣ ਐਸੀ ਕੋਈ ਗੱਲ ਨੀ। ਉਹ ਮੈਨੂੰ ਆਪ ਹੀ ਵਿਚਾਰੇ ਆ ਕੇ ਮਿਲ ਜਾਨ ਮੈਂ ਜਿੰਨੀਆਂ ਸਿਫਤਾਂ ਕਰਾਂ ਓਨੀਆਂ ਘੱਟ ਨੇ ਉਹਨਾਂ ਦੀਆਂ। ਉਹ ਵਿਚਾਰੇ ਮੈਨੂੰ ਆਪ ਹੀ ਮਿਲ ਜਾਂਦੇ। ਕਦੀ ਗਿੱਲਾ ਸ਼ਿ ਵਾ ਨੀ ਕੀਤਾ ਮੇਰੇ ਭਤੀਜਿਆਂ ਨੇ।
ਹਾਂਜੀ-ਹਾਂਜੀ ਦੇਖੋ ਅੱਜ ਕੱਲ੍ਹ ਦੇਖੋ ਤੁਸੀਂ ਇੰਨੇ ਚੰਗੇ ਹੋ ਤੇ ਅੱਗੋਂ ਤੁਹਾਨੂੰ ਦੇਖੋ ਸਾਰੇ ਜਿਵੇਂ ਬੰਦਾ ਚੰਗਾ
ਤਾਂ ਦੂਜੇ ਨੂੰ ਚੰਗਾ ਸਮਝਦਾ ਨਾ ਜਿ ਚੰਗੇ ਆਪ ਨਾ ਤੇ ਇੰਜ ਕੋਈ ਨੀ ਸਾਨ ਨੂੰ ਕੋਈ ਉਹ ਕਰਦਾ। ਹਾਂ ਹੋਰ ਕੀ ਚਲੋ ਵਾਹਿਗੁਰੂ ਹਾਂ ਬਸ ਸਭ ਠੀਕ ਠਾਕ ਵਧੀਆ ਫੇਰ ਹਜ਼ੂਰ ਸਾਹਿਬ ਦਾ ਕਿ ਕਿੰਨੇ ਕੋਈ ਹੋਏ ਮੈਂਬਰ ਇਕੱਠੇ ਨੇ।
ਹਾਂਜੀ ਸਾਡੇ ਹੋ ਗਏ ਨੇ ਪੱਚੀ ਤੀਹ ਮੈਂਬਰ। ਹੋ ਗਿਆ ਸਾਰੀ ਫੈਮਲੀ ਏ ਆਪਨੀ ਹਾਂ ਠੀਕ ਹੈ ਤੁਸੀਂ ਫਿਰ ਆਨਾ ਹਨਾ ਸਤਿ ਸ੍ਰੀ ਅਕਾਲ। ਅਸੀ
ਗਿਆਰਾਂ ਮਿੰਟ